ਹੈਲੋ ਹੈਲੋ
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ ਬਸ। ਬਸ ਵੇਲੇ ਕੀ ਕਰਨਾ ਏ ਬਸ ਹੁਣ ਕਮਰੇ ਹੀ ਬੈਠੇ। ਬੈਠੇ ਦੇ ਸੀ ਵਿਹਲੇ ਵੁਹਲੇ ਹੋ ਕੇ, ਤੁਸੀਂ ਸੁਣਾਓ ਤੁਹਾਡੇ ਕੀ ਹਾਲ ਏ ਕੀ ਕਰ ਰਹੇ ਸੀ?
ਕੁਛ ਨੀ ਮੈਂ ਵੀ ਬਸ ਬੈਠੀ ਹੋਈ ਸੀ, ਗਰਮੀ ਕਾਫ਼ੀ।
ਬਣਾ ਲਈ ਰੋਟੀ ਹਾਂ ਬਹੁਤ ਜ਼ਿਆਦਾ। 'ਚ ਗਰਮੀ ਹੈ ਬਹੁਤ ਹੀ ਜ਼ਿਆਦਾ ਹੋਰ ਰੋਟੀ ਪਾਣੀ ਖਾ ਲਈ?
ਹਾਂਜੀ ਫੇਰ ਅਸੀਂ ਨਾ ਛੇਤੀ ਖਾ ਲੈਂਦੇ ਹਾਂ ਰੋਟੀ ਵਗੈਰਾ ਨਾ। ਤੇ ਫਿਰ ਗਰਮੀ ਇੰਨੀ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਮਨ ਨਹੀਂ ਕਰਦਾ। ਤੇ ਫੇਰ ਜਲਦੀ-ਜਲਦੀ ਹਾਂ।
ਹਾਂ ਜੇ ਰਸੋਈ ਚ ਇੱਕ ਵਾਰੀ ਬਣਾਓ ਤੇ ਫੇਰ ਮਨ ਕਰਦਾ ਮੇਰਾ ਵੀ ਇਹੀ ਹਿਸਾਬ ਮੈਂ ਅਗਰ ਰਸੋਈ। ਚ ਬਣਾਉਣ ਗਈ ਆ ਨਾ। ਤੇ ਮੈਂ ਸਭ ਨੂੰ ਕਹਿੰਦੀ ਹਾਂ ਹੁਣ ਖਾ ਲੋ ਵਾਰੀ-ਵਾਰੀ ਮੈਂ ਰਸੋਈ ਨੀ ਆਉਣਾ ਨਾ ਮੈਂ ਬਣਾਉਣੀ ਏ। ਇਹੀ ਹੁੰਦਾ, ਹੋਰ ਕੀ ਬਣਾਇਆ ਸੀ ਅੱਜ?
ਉਹੀ ਸਾਡੀ ਅਸੀਂ ਨਾ ਦਾਲ ਹੀ ਬਣਾਈ ਸੀ ਤੁਹਾਨੂੰ ਪਤਾ ਹੈ ਦਾਲ ਹੀ ਬਣਦੀ ਹੈ ਰਾਤ ਤੇ ਸਭ ਦੇ ਘਰ। ਤੇ ਹਾਂ ਤੇ ਦੁਪਹਿਰੇ ਅਸੀਂ। ਕੜੀ ਬਣਾਈ ਸੀ ਤੇ। ਥੋੜ੍ਹੀ ਬਹੁਤੀ ਉਹ ਵੀ ਪਈ ਸੀ ਤੇ ਦੋਨੋ ਹੀ ਖਾਏ ਆ।
ਅੱਛਾ ਰਾਤੀ ਖਾ ਲੈਂਦੇ ਹੋ ਕੜ੍ਹੀ?
ਹਾਂ, ਅਸੀਂ ਤੇ ਖਾ ਲੈਣੇ ਆਂ।
ਅੱਛਾ-ਅੱਛਾ, ਹਾਂ ਠੀਕ ਹੈ ਜੇ ਖਾਦੇ ਜੇ, ਕਈ ਲੋਕ ਨੀ ਨਾ ਖਾਂਦੇ ਵਾਈ ਕਰਦੀ ਹੈ ਨਾ ਏ ਕੜ੍ਹੀ।
ਹਾਂ ਕਈ ਖਾ ਕਈ ਲੋਕ ਹਾਂ ਜ਼ਿਆਦਾਤਰ ਲੋਕ ਹਾਂ ਅਵੋਇਡ ਕਰਦੇ ਏ ਕਈ ਲੋਕ ਤੇ।
ਹਾਂ-ਹਾਂ ਚਲੋ ਅੱਛੀ ਗੱਲ ਹੈ ਜੇ ਮੈਂ ਤੇ ਪਤਾ ਮੇਰਾ ਇੱਕ ਮੰਨਨਾ ਹੈ। ਕਿ ਜਿਹਨੂੰ ਅਗਰ ਜੋ ਪਚ ਰਿਹਾ ਉਹ ਖਾ ਲੇ ਉਹਦਾ ਨੁਕਸਾਨ ਨਹੀਂ ਹੈ। ਅਗਰ ਉਹ ਨਹੀਂ ਪਚ ਰਿਹਾ ਫੇਰ ਨਾ ਖਾਏ। ਕੋਈ ਵੀ ਚੀਜ਼ ਹੈ ਜੀ ਹਾਂ ਜਿਵੇਂ ਕੋਈ ਸਰਦੀਆਂ ਵਾਲੀ ਚੀਜ਼ ਗਰਮ ਚੀਜ਼ ਕੋਈ ਖਾਂਦਾ ਕਿ ਗਰਮ ਨਹੀਂ ਖਾਣੀ ਮੈਂ ਤੇ ਇੱਕੋ ਗੱਲ ਬੋਲਣੀ ਜੇ ਤੁਹਾਡੇ ਕੋਲ ਖਾਈ ਜਾ ਰਹੀ ਹੈ ਪਚ ਰਹੀ ਤੇ ਖਾਓ ਨੀ ਉਹ ਖਾਈ ਜਾ ਰਹੀ ਛੋੜ ਦੋ ਓਯੋ ਹਿਸਾਬ ਹੈ। ਖਾ ਸਬਜ਼ੀਆਂ ਦਾ ਦਾਲਾਂ ਦਾ ਜੋ ਤੁਹਾਨੂੰ ਸਹੀ ਲੱਗ ਰਿਹਾ ਸਰੀਰ ਬਈ-ਬਈ ਸਰੀਰ ਨੂੰ ਰਿਕੁਆਇਰਡ ਉਹਦੀ ਲੱਗ ਰਹੀ ਹੈ ਤੇ ਖਾਲੋੋ ਨੀ ਤਾਂ ਰਹਿੰਦੋ। ਹਾਂ ਹੋਰ ਸੁ
ਹਾਂਜੀ ਬਸ ਕੋਈ ਮੈਂ ਹੀ ਵੇਖ ਰਹੀ ਸੀ ਮੈਂ ਤੁਹਾਡੀ ਨਾ ਉਹ ਵੇਖੀ ਸੀ ਫੋ ਉਹ ਵੇਖੀ ਸੀ ਤੁਸੀਂ ਯੋਗਾ ਦੀ ਪਾਈ ਦੀ ਸੀ। ਤੇ ਫਿਰ ਹਾਂਜੀ ਤੇ ਫਿਰ ਮੈਂ ਉਹੀ ਵੇਖਿਆ ਤੇ ਮੇਰਾ ਵੀ ਨਾ ਜਾਬ ਵੇਟ ਕਾਫੀ ਗੇਨ ਹੋ ਰਿਹਾ ਹੈ ਤੇ ਫਿਰ ਮੈਂ ਕਿਹਾ ਯੋਗਾ ਟਰਾਈ ਕਰਕੇ ਦੇਖਣੇ ਆ ਉਹਦੇ ਨਾਲ ਥੋੜ੍ਹਾ ਮਤਲਬ ਘੱਟ ਹੋ ਜਾਵੇ ਵੈਸੇ ਤਾਂ ਮੈਂ ਮੈਂ ਜ਼ਿਆਦਾ ਓਇਲ ਵਾਲੀ ਚੀਜ਼ ਜਾਂ- ਜਾਂ ਥੋੜੀ ਫੈਟ ਵਾਲੀ ਚੀਜ਼ਾਂ ਘੱਟ ਹੀ ਖਾਨੀ ਆ ਮੈਨੂੰ ਵੇਟ ਦਾ ਹੁੰਦਾ ਹੈ ਮੇਰਾ ਵੇਟ ਨਾ ਜਲਦੀ ਵੱਧ ਜ ਜਾਂਦਾ ਹੈ ਤੇ ਕਾਫੀ ਟਾਈਮ ਤੋਂ ਨਾ ਮੈਂ ਮਤਲਬ ਲੈ ਹੀ ਨੀ ਰਹੀਏ ਸਭ ਫੈਟ ਵਾਲੀ ਚੀਜ਼ਾਂ ਜਾਂ ਜ਼ਿਆਦਾ ਓਇਲੀ ਚੀਜ਼ਾਂ ਤੇ ਪਰ ਫੇਰ ਵੀ ਮੇਰੇ ਵੇਟ ਨੂੰ ਨਾ ਕੋਈ ਫਰਕ ਨਹੀਂ ਪਿਆ ਤੇ ਫੇਰ ਮੈਨੂੰ ਨਾ ਕਿਸੇ ਨੇ ਕਿਹਾ ਸੀ। ਕਿ ਯੋਗਾ ਨਾਲ ਥੋੜਾ ਫ਼ਰਕ ਪੈਂਦਾ ਹੈਏ ਯੋਗਾ ਨਾਲ ਨਾ ਮਤਲਬ ਇੱਕਦਮ ਬੈਲੈਂਸ ਰਹਿੰਦਾ ਏ।
ਬਿਲਕੁਲ ਅਗਰ ਫਿਰ ਤੁਸੀ ਪਤਾ ਕੀ ਹੁੰਦਾ ਹੈ ਯੋਗਾ ਪਹਿਲੇ ਦੇਖੋ ਸ਼ੁਰੂ ਤੋਂ ਅਗਰ ਤੁਸੀਂ ਵੇਟ ਵਾਸਤੇ ਵੇਟ ਵੀ ਕਰਨਾ ਯੋਗਾ ਰਿਡਿਊਸ ਕਰਨ ਵਾਸਤੇ ਤੇ ਪਹਿਲੇ ਤੇ ਇੱਕ ਮਹੀਨਾ ਤੁਸੀਂ ਨਾ ਜਿਵੇਂ ਖਾਣਾ ਨਾ ਕੁਛ ਵੀ ਇੱਕ ਮਹੀਨਾ ਆਪਣਾ ਜਿਵੇਂ ਪਰਹੇਜ਼ ਕਰਨਾ ਖਾਣ ਦਾ ਠੀਕ ਹੈ। ਤੇ ਉਸ ਤੋਂ ਬਾਅਦ ਪਤਾ ਕੀ ਹੁੰਦਾ ਯੋਗਾ ਇੱਕ ਐਸੀ ਚੀਜ਼ ਹੁੰਦੀ ਹੈ ਕਿ ਅਗਰ ਤੁਸੀਂ ਫਿਊਚਰ ਵਿੱਚ ਕਿਧਰੇ ਜਾ ਕੇ ਖਾ ਵੀ ਰਹੇ ਹੋ ਨਾ ਤੇ ਤੁਹਾਡਾ ਵੇਟ ਇੱਕ ਦਿਨ ਵਿਚ ਨਹੀਂ ਵੱਧੇਗਾ। ਜਿਵੇਂ ਮੈਂ ਸ਼ੁਰੂ ਕੀਤਾ ਸੀ ਨਾ ਮੈਨੂੰ ਵੀ ਇਹੀ ਹੋ ਗਿਆ ਸੀ ਕਿ ਮੈ ਨਾ ਲੱਗ ਰਿਹਾ ਸੀ ਮੇਰਾ ਵੇਟ ਵੱਧ ਰਿਹਾ। ਤੇ ਉਹ ਕੱਪੜਿਆਂ 'ਚ ਪਾਓ ਨਾ ਫਿਰ ਕੱਪੜੇ ਵੀ ਪਾਏ ਹੋ ਵੀ ਜੱਚਦੇ ਨੀ ਪਏ ਸੀ ਫਿਰ ਮੈਂ ਯੋਗਾ ਚਲੀ ਗਈ ਮਤਲਬ ਕਿ ਜਦੋਂ ਨਿਊ ਈਅਰ ਆਇਆ ਨਾ ਕਿ ਸਮਝੋ ਮੇਰਾ ਗ੍ਰੈਜੂਲੇਸ਼ਨ ਆ ਸੀ ਕਿ ਮੈਂ ਨਾ ਯੋਗਾ ਹੀ ਜਾਣਾ ਹੈ। ਕਿ ਵੀ ਮੈਂ ਆਪਣਾ ਆਪਣੇ ਬੋਡੀ ਤੇ ਕੰਮ ਦੇਣਾ ਹੈ ਤੇ ਫਿਰ ਮੈਂ ਉੱਥੇ ਗਈ ਯੋ ਤਾਂ ਤੇ ਫੇਰ ਮੈਂ ਇੱਕ ਮੀਨਾ ਤੇ ਪੂਰਾ ਨਾ ਆਪਣਾ ਪਰੇਜ਼ ਕੀਤਾ ਜਿਵੇਂ ਸਰਦੀਆਂ ਸੀ। ਮੈਂ ਕੁੱਛ ਵੀ ਨੀ ਖਾਦਾ ਫਾਲਤੂ ਜਿਵੇਂ ਸਰਦੀਆਂ ਪਿੰਨੀਆਂ ਖਾਧੀ ਜਾਂਦੀਐ ਪੰਜੀਰੀ ਖਾਧੀ ਨਈ ਮੈਂ ਓ ਵੀ ਛੋੜਦੀ ਸਭ ਕੁਛ ਹਾਂ ਮਿੱਠਾ ਮੈਂ ਮਿੱਠਾ ਤੇ ਖੈਰ ਮੈਂ ਨੀ ਖਾਂਦੀ ਤੇ ਮੈਂ ਛੋੜਤੀ ਫੇਰ ਇੱਕ ਮਹਿਨੇ 'ਚ ਮੇਰਾ ਵੇਟ ਗਿਆ ਰਡੇਊਸ ਹੋਇਆ ਮਤਲਬ ਪੰਦਰਾਂ ਵੀਹ ਦਿਨ ਬਾਦ ਤੁਹਾਨੂੰ ਫਰਕ ਨਜ਼ਰ ਆਣਾ ਸ਼ੁਰੂ ਹੋਜੇਗਾ। ਆਪਣੇ ਸਰੀਰ ਸਭ ਤੋਂ ਪਹਿਲੀ ਗੱਲ ਪਤਾ ਕੀ ਨਜ਼ਰ ਆਂਦੀ ਐ ਤੁਹਾਨੂੰ ਆਪਣੇ ਯੋਗਾ ਜਾ ਕੇ ਕੀ ਮਤਲਬ ਕੀ ਜੋ ਪੇਟ ਹੁੰਦਾ ਨਾ ਥੋੜਾ ਟਾਈਟ ਲੱਗਦਾ ਓ ਪਹਿਲੇ ਦੂਸਰੇ ਦਿਨ ਨੀ ਥੋੜਾ ਹਲ ਹਲਕਾ ਕਾ ਲੱਗਣਾ ਸ਼ੁਰੂ ਹੋ ਜਾਂਦਾ ਐ। ਤੇ ਤੁਸੀਂ ਅਗਰ ਆਣਾ ਤੇ ਮੈਂ ਆਪਣੀ ਓਦੇ ਨਾਲ ਜੋ ਮੇਰੀ ਮੈਡਮ ਹੈਗੀ ਏ ਮੈਂ ਉਦੇ ਨਾਲ ਗੱਲ ਕਰ ਲਾਂਗੀ ਤੁਹਾਡੇ ਬਾਰੇ ਸਾਰਾ ਪੁੱਛ ਲਾਂਗੀ ਤੇ ਤੁਹਾਨੂੰ ਸਾਰਾ ਦੱਸ ਦਾਂਗੀ ਅਗਰ ਤੁਸੀ ਆਣਾ ਚਾਂਦੇ ਓ।
ਹਾਂਜੀ-ਹਾਂਜੀ ਹੂੰ-ਹੂੰ ਹਾਂ ਮੇਰੇ ਬਾਰੇ ਗੱਲ ਕਰਨਾ। ਮੈਨੂੰ ਤੇ ਮਤਲਬ ਕਾਫੀ ਟਾਈਮ ਦਾ ਸੀ। ਕੀ ਮੇਰਾ ਵੇਟ ਘੱਟ ਨੀ ਹੋ ਰਿਆ ਏ ਮੈਂ ਹਜੇ ਮਿੱਠਾ ਵੀ ਬੜਾ ਘੱਟ ਖਾਂਨੀ ਆ ਐ। ਜੋ ਓਇਲ ਵਾਲੀ ਚੀਜ਼ਾਂ ਹੁੰਦੀਆਂ ਵੀ ਘੱਟ ਖਾਣੀਆ ਪਰ ਫਿਰ ਵੀ ਨਾ ਵੇਟ ਤੋਂ ਕੁਛ ਫਰਕ ਪੈ ਨੀ ਰਿਹਾ ਸੀ। ਤੇ ਐਸਾ ਕੁੱਛ ਖਾਸ ਤੇ ਮੈਨੂੰ ਕਾਫੀ ਲੋਕਾਂ ਨੇ ਕਿਆ ਸੀ ਕੀ ਵੀ ਯੋਗ ਗਾ ਨਾਲ ਬੜਾ ਫਰਕ ਪੈਂਦਾ ਏ ਯੋਗਾ ਕਰਕੇ ਦੇਖੋ ਤੇ ਤੇ ਮੈਂ ਤੁਹਾਡੀ ਬੋਡੀ ਦੇ ਅੰਦਰ ਵੀ ਨਾ ਕਾਫ਼ੀ ਫਰਕ ਵੇਖਿਆ। ਤੁਸੀਂ ਜਿਵੇਂ ਫੋਟੋ ਪਾਈ ਦੀ ਸੀ ਯੋਗਾ ਦੀ ਪਾਈ ਦੀ ਸੀ ਤੇ ਫਿਰ ਮੈਂ ਓਹੀ ਨਾ ਤੁਹਾਡੀ ਬੋਡੀ ਨੂੰ ਵੀ ਕਾ ਕੀ ਫਰਕ ਪਿਆ ਏ ਤੇ ਓਹੀ ਤੇ ਫੇਰ ਮੈਂ ਕਿਆ ਤੁਹਾਨੂੰ ਪੁੱਛਣੀ ਆ।
ਯੋਗਾ ਨਾਲ ਫ਼ਰਕ ਤੇ ਪੈਂਦੈ ਤੁਹਾਡਾ ਇੱਕ ਇੱਕ ਮੀਨੇ ਚ ਚਲਾ ਜਾਂਦੈ ਵੇਟ ਵੀ ਮੈਂ ਨੀ ਕੈਂਦੀ ਕੀ ਲੋਕਾਂ ਨੇ ਜਿਵੇਂ ਐਡ ਬਣਾਈ ਹੁੰਦੀਐ ਏ ਇੱਕ ਮੀਨੇ ਚ ਪੰਜ ਕਿਲੋ ਵੇਟ ਗਿਆ। ਨਾ ਐਵੇਂ ਕੋਈ ਨੀ ਜਾਂਦਾ ਜੀ ਵੇਟ ਮੈਂ ਤੁਹਾਨੂੰ ਸਈ ਦੱਸਾਂ ਜਾਣ ਵਾਲੇ ਦਾ ਜਾਂਦੈ ਦੋ ਕਿੱਲੋ ਤੱਕ ਚਲੇ ਜਾਂਦਾ। ਤੁਸੀਂ ਪੂਰਾ ਪਰੇਜ਼ ਨਾਲ ਕਰਦੇ ਓ ਡਾਇਟ ਕਰਦੇ ਓ ਮੈਂ ਹੁਣ ਪਤਾ ਕੀ ਕਰਦੀ ਆ ਹੁਣ ਫੇਰ ਵੀ ਮੈਂ ਥੋੜਾ ਬੋਤ ਤਾਂ ਖਾ ਲਨੀ ਆਂ। ਤੇ ਮਤਲਬ ਪੈਲੇ ਜਦੋਂ ਮੈਂ ਸਟਾਰਟ ਕੀਤਾ ਨਾ ਮੇਰੇ ਮਾਇੰਡ ਵਿੱਚ ਐ ਸੀ ਕਿ ਮੈਂ ਆਪਣਾ ਵੇਟ ਥੱਲੇ ਲੈ ਮੇਰਾ ਵੇਟ ਵੱਧ ਰਿਆ ਸੀ ਬੜਾ ਜਾਦਾ ਤੇ ਖੁੱਦ ਨੂੰ ਈ ਕੱਪੜੇ ਪਾਏ ਸੋਨੇ ਨੀ ਲੱਗ ਰੇ ਸੀ ਹਰ ਕੱਪੜਾ ਜਚਣਾ ਬੰਦ ਹੋ ਗਿਆ ਤੇ ਮੈਂ ਪੈਲੇ ਦੋ ਮੀਨੇ ਤੇ ਬਿਲ ਕੁੱਲ ਪਰੇਜ ਚ ਰਈ ਆਂ ਕੁੱਛ ਨੀ ਫਾਲਤੂ ਖਾਧਾ ਸੱਤ-ਅੱਠ ਵਜੇ ਤੋਂ ਬਾਦ ਬਿਲਕੁ ਮੂੰਹ ਚ ਕੁੱਛ ਨੀ ਪਾਣਾ। ਕੀ ਇੱਕ ਕਿਸਮ ਦਾ ਫਾਸਟ ਹੋ ਜਾਂਦੈ ਤੇ ਇੰਟਰਮੀਡੀਏਟਰ ਜੋ ਫਾਸਟ ਹੁੰਦਾ ਮੈਂ ਓ ਵੀ ਕੀਤੀ ਐ ਫਾਸਟਿੰਗ ਵੀ ਕੀਤੀ ਏ ਬਈ ਰਾਤੀ ਸੱਤ-ਅੱਠ ਵਜੇ ਤੱਕ ਖਾ ਲੈਨਾ ਉਸ ਤੋਂ ਬਾਦ ਸਵੇਰੇ ਦਸ ਵਜੇ ਖਾਣਾ। ਤੇ ਜੇੜੀ ਪਿਆਸ ਲੱਗਦੀ ਸੀ ਮੈਨੂੰ ਸਵੇਰੇ ਬਈ ਮ ਕਰ੍ਰੇਵਿੰਗ ਹੁੰਦੀ ਸੀ ਨਾ ਖਾਣ ਦੀ ਮੈਂ ਕੀ ਕਰਦੀ ਸੀ ਮੈਂ ਪਾਣੀ ਨਾਲ ਈ ਆਪਣੀ ਕਰੇਵਿੰਗ ਖਤਮ ਕਰਦੀ ਸੀ ਪਾਣੀ ਪੀਂਦੇ ਰੈਣਾ ਤੇ ਅਗਰ ਮੈਨੂੰ ਸਵੇਰੇ ਫੇਰ ਭੁੱਖ ਲੱਗਦੀ ਸੀ ਜ ਦਸ ਗਿਆਰਾਂ ਵਜੇ ਕੋਲ ਓਦੇ ਪਹਿਲੇ ਮੈਂ ਕੀ ਕਰਦੀ ਸੀ ਚਕੁੰਦਰ, ਗਾਜਰ ਆਵਲੇ ਦਾ ਜੂਸ ਬਣਾ ਕੇ ਪੀ ਲੈਂਦੀ ਸੀ ਕੀ ਪੇਟ ਮੇਰਾ ਭਰ ਜਾਂਦਾ ਸੀ ਓਦੇ ਨਾਲ।
ਹੂੰ-ਹੂੰ
ਫਿਰ ਦਸ ਵਜੇ ਕੋਲ ਖਾਣਾ ਤੇ ਐਵੇਂ ਤੁਸੀਂ ਨਾ ਐਵੇਂ ਸ਼ੁਰੂ ਕਰੋ ਪਤਾ ਇੱਕ ਖਾਣ ਨਾਲ ਅਸੀਂ ਕਈਏ ਕੀ ਸਾਡਾ ਵੇਟ ਕੱਟੇਗਾ ਬਈ ਅਸੀਂ ਛੋੜ ਦਿੰਨੇ ਹਾਂ ਸ ਕੁੱਛ ਤੇ ਖਾਣਾ-ਪੀਣਾ ਤੇ ਓ ਨੀ। ਪਤਾ ਮੈਂ ਦੇਖਿਆ ਕਿ ਯੋਗਾ ਯਾਂ ਜਿੰਮ-ਜਿੰਮ ਨਾਲ ਵੀ ਜਾਂਦਾ ਵੇਟ ਵੈਸੇ ਐਸੀ ਗੱਲ ਨੀ ਯੋਗਾ ਜਾਂ ਜਿੰਮ ਜ਼ਰੂਰ ਟਰਾਈ ਕਰੋ ਵੀ ਜਾਣਾ ਚਾਈ ਬੀ ਅਸੀਂ ਨਾ ਮੈਂ ਹੁਣ ਜਾਨੀ ਆ ਮੈਂ ਐਨੀ ਸਾਲ ਦੀ ਹੋਗੀ ਆ ਮੈਂ ਐ ਚੀਜ਼ਾਂ ਕੀ ਤੀਆਂ ਨੀ ਮੈਂ ਹੁਣ ਜਾ ਕੇ ਰਿਲਾਈਜ਼ ਕਰਨੀ ਆ ਕਿ ਮੈਂ ਬੋਤ ਲੇਟ ਗਈ ਆ ਐ ਜਗ੍ਹਾ ਤੇ। ਕਿਉਂਕਿ ਅਸੀਂ ਪੂਰੇ ਚੌਵੀ ਘੰਟੇ ਚ ਸਿਰਫ ਇੱਕ ਘੰਟਾ ਆਪਣੇ ਆਪ ਨੂੰ ਦੇ ਰਿਆ। ਤੇ ਓਦੇ ਚ ਆਪਣੇ ਆਪ ਨੂੰ ਅਸੀਂ ਫ਼ਰਕ ਦੇਖ ਰੇ ਆ ਸੋਚੋ ਅਸੀ ਵੀ ਇੱਕ ਘੰਟਾ ਆਪਣੇ ਆਪ ਨੂੰ ਦੇਖ ਕੇ ਆਪਣੀ ਬੋਡੀ ਨੂੰ ਚੇਂਜ ਦੇਖ ਰੇ ਆਂ ਫਲੈਕਸੀਬਿਲਿਟੀ ਆਰੀ ਐ। ਹੈਂ ਜੋ ਆਸਨ ਹੁੰਦੇ ਨੇ ਜੋ ਚੀਜ਼ਾਂ ਹੁੰਦੀਆਂ ਅਸੀਂ ਓ ਕਰ ਪਾ ਰਿਆ ਬੜੀ ਖੁਸ਼ੀ ਮਿਲਦੀ ਆਪਣੇ ਆਪ ਨੂੰ ਔਰ ਸਭ ਤੋਂ ਵ ਵੱਡਾ ਕੀ ਹੁੰਦਾ ਹੈ ਕਿ ਮੈਡੀਟੇਸ਼ਨ ਹਨ ਨਾ ਜਿ ਨਾਲ ਤੁਹਾਡਾ ਕਿ ਜ ਦਿਨ ਭਰ ਦਾ ਦਿਮਾਗ ਘਰ ਦੇ ਕੰਮਾਂ ਚ ਉਲਝਾ ਰਹਿੰਦਾ ਹੈ ਜਾਂ ਵੈਸੇ ਪਰੇਸ਼ਾਨ ਰਹਿੰਦਾ ਹੈ ਇੱਕ ਘੰਟਾ ਜਾ ਕੇ ਤੁਹਾਨੂੰ ਫੇਿਰ ਦਸ ਮਿੰਟ ਦੀ ਮੈਡੀ ਕਰਉਂ ਜਿਹ ਬਿਲੁਲ ਬੋਡੀਿਲੈਕਸ ਹੋ ਕੇ ਆਉਂਦੀ ਹੈ
ਹਾਂਜੀ ਹਾਂਜੀ
ਇੱਕ ਹੋਰ ਵੈਸੇ ਵੀ ਇੱਕ ਲੇਡੀ ਦਾ ਨਾ ਬਾਹਰ ਨਿਕਲਣਾ ਬੜਾ ਮੁਸ਼ਕਿਲ ਏ ਐਸੇ ਬਹਨੇ ਨਿਕਲ ਰਹੀ ਹੈ ਚਾਰ ਬੰਦਿਆਂ ਨਾਲ ਮਿਲ ਰਹੀ ਹੈ ਹਮ ਤੁਸੀਂ ਆਓ ਕੋਈ ਨਹੀਂ ਮੈਂ ਆਪਣੀ ਮੈਡਮ ਨਾਲ ਗੱਲ ਕਰਦੀ ਹਾਂ ਟਾਈਮਿੰਗ ਵੀ ਦੋ ਹੈਗੀਆਂ ਜੋ ਤੁਹਾਨੂੰ ਸੂਟ ਪਰ ਸਵੇਰ ਦੀ ਸ਼ਾਮ ਦੀ
ਹਾਂਜੀ ਹਾਂਜੀ ਤੁਸੀਂ ਹੁਣ ਦੱਸੋ ਮੈਨੂੰ ਜਿਵੇਂ ਹੁਣ ਮੈਂ ਯੋਗਾ ਜੁਆਇਨ ਕਰ ਲਿਆ ਠੀਕ ਹੈ ਤੇ ਫੇਿਰ ਜਿਵੇਂ ਮੈਂ ਇੱਕ ਮਹੀਨਾ ਗਈ ਦੋ ਮਹੀਨਾ ਗਈ ਤਿੰਨ ਮਹੀਨਾ ਗਈ ਤੇ ਫੇਰ ਚੌਥੇ ਮਹੀਨੇ ਮੈਂ ਛੱਡ ਤਾ, ਤੇ ਫਿਰ ਮੇਰੇ ਇੱਕਦਮ ਵੇਟ ਆਪਣੇ ਆਪ ਵੱਧ ਤੇ ਨੀ ਜਾਏਗਾ
ਯੋਗਾ ਔਰ ਡ ਦੇ ਜਿੰਮ ਵਿਚ ਆ ਤੇ ਡਿਫਰੈਂਸ ਕਿ ਜਿੰਮ ਨਾਲ ਵੇਟ ਦੁਬਾਰਾ ਗੇਨ ਹੁੰਦਾ ਹੈ ਯੋਗਾ ਨਾਲ ਐੰਨੀ ਜਲਦੀ ਨਹੀਂ ਜਾਂਦਾ ਅਗਰ ਤੁਸੀਂ ਫਰ ਜਾਓਗੇ ਨੀ ਫੇਰ ਖਾਈ ਜਾਓਗੇ ਖਾਈ ਜਾਓਗੇ ਉਹਦੇ ਨਾਲ ਤੇ ਹੋਏਗਾ ਪਰ ਇੱਕ ਦੋ ਮਹੀਨੇ ਦੇ ਗੈਪ ਪਛ ਨੀ ਹੋਏਗਾ ਕਿਉਂਕਿ ਤੁਸੀਂ ਮੰਨੋ ਕਿ ਕਿ ਹੁੰਦਾ ਹੈ ਮੈਨੂੰ ਨਾ ਇਨਾ ਵਹਿਮ ਏ, ਯੋਗਾ ਦੇ, ਜਿਵੇਂ ਯੋਗਾ ਦੇ ਰੂਮ ਤੋਂ ਬਾਹਰ ਨਾ, ਇੱਕ ਵੇਟ ਵਾਲੀ ਮਸ਼ੀਨ ਪਈ ਐ
ਅਗਰ ਜਿਵੇਂ ਮੈਂ ਅੱਜ ਕੁੱਛ ਖਾਲਿਆ ਠੀਕ ਏ, ਹੁਣ ਮੈਂ ਕੱਲ ਕੀ ਕਰਾਂਗੀ ਮੈਂ ਆਪਣਾ ਵੇਟ ਦੇਖਾਂਗੀ ਕਿ ਮੇਰਾ ਵੇਟ ਵੱਧ ਤੇ ਨੀ ਗਿਆ, ਤੇ ਅਗਰ ਵਧੀਆ ਲੱਗੇਗਾ ਫਿਰ ਮੈਂ ਪੂਰਾ ਨਾ, ਉਹ ਤਿੰਨ-ਚਾਰ ਦਿਨ ਪਰਹੇਜ਼ ਕਰਾਂਗੀ, ਫੇਰ ਮੈਂ ਦੇਖਾਂਗੀ ਵੀ ਸੂ ਥੱਲੇ ਗਿਰਨੀ ਚਾਹੀਦੀ, ਉੱਪਰ ਨਹੀਂ ਜਾਣੀ ਚਾਹੀਦੀ। ਉਹਦੀ ਮੈਨੂੰ ਇੰਨਾ ਵਹਿਮ ਹੈਗਾ, ਤੇ ਪਰ ਮੈਂ ਦੇਖਦੀ ਹਾਂ ਖਾਣ ਨਾਲ ਵੀ ਐ ਚੀਜ਼ ਏ, ਕਿ ਸਾਡਾ ਵੇਟ ਇੰਨਾ ਜਲਦੀ ਉੱਪਰ ਨਹੀਂ ਜਾਂਦਾ।
ਠੀਕ ਏ, ਉਹੀ ਗੱਲ ਹ ਨਾ, ਬਈ, ਮੂੰਹ'ਚ ਪਾਓ ਵਧਾਂਦੇ ਦਾ ਟਾਈਮ ਨੀ ਲੱਗਦਾ, ਪਰ ਘਟਾਂਦੇ ਤੇ ਪਤਾ ਲੱਗਦਾ, ਜਦੋਂ ਟਮੀ ਸੈੱਟ ਲਗਾਓ ਓਦੋਂ ਪਤਾ ਲੱਗਦਾ ਹੈ, ਕਿ ਉਹ ਹੋ, ਕਿਉਂ ਅਸੀਂ ਮੂੰਹ'ਚ ਪਾਂਨੇ ਹਾਂ, ਕੁਛ। ਉਹ ਤੇ ਹੈ, ਹਾਂ-ਹਾਂ, ਇਹ ਬਹੁਤ
ਡੀ ਨੂੰ ਇੰਨਾ ਪ੍ਰੈਸ਼ਰ ਦੇ ਰਹੇ ਆਂ, ਫਿਰ ਅਸੀਂ ਖਾ ਲੈਂਨੇ ਆਂ, ਤੇ ਫਿਰ ਇੱਕਦਮ ਵੇਟ ਗੇਨ ਹੋ ਜਾਂਦਾ, ਫਿਰ ਆਪ ਨੂੰ ਵੀ ਬੁਰਾ ਲੱਗਦਾ, ਹਨਾ।
ਹੂੰ, ਔਰ ਵੈਸੇ ਵੀ ਦੇਖੋ ਬਿਮਾਰੀਆਂ ਤੋਂ ਵੀ ਅੱਜ-ਕੱਲ, ਜਿਵੇਂ ਤੁਸੀਂ ਦੇਖਦੇ ਹੋ ਯੋਗਾ ਕਰਨਾ ਚਾਹੀਦੈ ਬਿਮਾਰੀਆਂ ਤੋਂ ਵੀ ਸਾਨੂੰ ਬਚਾਅ ਏ, ਯੋਗਾ ਨਾਲ ਹਨਾ। ਬੁਢਾਪਾ ਜਲਦੀ ਨੀ ਆਂਦਾ, ਕਮਰ-ਕੁਮਰ
ਹਾਂਜੀ, ਯੋਗਾ ਤੇ ਹੈਹੀ ਬੜੀ ਵਧੀਆ ਚੀਜ਼ ਏ, ਤੇ ਬਹੁਤ ਪੁਰਾਣੇ ਟਾਈਮ ਤੋਂ ਚੱਲਦੀ ਆ ਰਹੀ ਏ।
ਬਿੱਲਕੁਲ-ਬਿਲਕੁਲ, ਬਿਲਕੁਲ। ਤੁਸੀਂ ਹਾਂ ਕਰਨਾ, ਕੋਈ ਨੀ ਮੈਨੂੰ ਦੱਸਣਾ ਮੈਂ ਪਤਾ, ਫੇਰ ਵੀ ਪਤਾ ਕਰਾਂ ਫਿਰ ਤੁਹਾਡਾ?
ਹਾਂ, ਤੁਸੀਂ ਮੇਰਾ ਪਤਾ ਕਰਲੇਨਾ ਕੱਲ ਤੁਸੀਂ ਜਾਓਗੇ ਤੇ ਹੈਹੀ, ਤੇ ਉਹਨਾਂ ਨੂੰ ਕਹਿਣਾ ਕਿ ਐਵੇਂ-ਐਵੇਂ ਹੈਗਾ ਏ, ਤੇ ਫਿਰ ਮੈਨੂੰ ਦੱਸਣਾ ਤੁਸੀਂ ਫਿਰ ਫੋਨ ਕਰਕੇ।
ਚਲੋ, ਫਿਰ ਮੈਂ ਕੱਲ ਤੁਹਾਨੂੰ ਦੱਸਾਂਗੀ ਸਾਰਾ ਕੁਛ ਨਾ। ਠੀਕ ਏ, ਓਕੇ-ਜੀ, ਠੀਕ ਹੈ ਜੀ, ਹਾਂਜੀ। ਸਤਿ ਸ਼੍ਰੀ ਅਕਾਲ।